ਹੈਲੋ। ਹੈਲੋ।
ਸ਼ੁਗਰ ਹੈ ਯਾਰ ਤੇਰੀ ਤਾਂ ਪੂਰੀ ਹੋ ਜਾਣੀ
ਕਿਆ ਯਾਰ ਪਹਿਲੇ ਕੋਲ
ਹੈਲੋ।
ਹੈਲੋ।
ਕਿਵੇਂ ਹੈ ਸਮਰ?
ਵਧੀਆ। ਤੂੰ ਦੱਸ?
ਵਧੀਆ। ਕੀ ਕਰ ਰਹੀ?
ਕੁਛ ਨੀ।
ਯਾਰ ਮੈਂ ਮੈਮ ਦੇ ਨਾਲ ਗੱਲ ਕੀਤੀ ਸੀ।
ਅੱਛਾ।
ਤਾਂ ਮੈਮ ਕਹਿ ਰਹੀ ਉਹ, ਕੁੜੀ ਤੇਰੇ ਮਤਲਬ ਗੱਲ ਕਰ ਸਕਦੀ ਏ, ਤੂੰ ਮੇਰੇ ਨਾਲ ਵੀ ਮੇਰੇ ਕੋਲ ਪੂਰੇ ਹੋ ਗਏ ਨੇ ਨਾ। ਤਾਂ ਮੈਂ ਤੇਰੇ ਪੂਰੇ ਕਰਾ ਸਕਦੀ ਹਾਂ। ਤਾਂ ਮੇਰੇ ਹੁਣ ਹਲੇੇ ਨਾ ਇਸ਼ੂ ਹੈਗਾ ਹੈ।
ਦੀ ਨੀ ਪਈ ਸੀ।
ਮੈਮ ਵੋਹੀ ਕਲ ਆਲੀ।
ਹਾਂ- ਹਾਂ।
ਤਾਂ, ਤਾਂ ਕਰਕੇ ਨਾ ਮੈਮ ਨੂੰ ਮੈਂ, ਫੀਡਬੈਕ ਫੋਮ ਫਿਲ ਕਰਾਇਆ। ਉਹ ਮੈਂ ਤੇਰਾ ਕਰਾਦਾਂਗੀ, ਕਰ ਲਈ ਤੂੰ ਠੀਕ ਏ। ਤਾਂ ਮੈਮ ਨੇ ਕਿਹਾ, ਕੋਈ ਚੱਕਰ ਨਹੀਂ ਹੈਗਾ। ਹੈਲੋ।
ਹੈਲੋ।
ਤਾਂ, ਤਾਂ ਕਰਕੇ ਨਾ ਯਾਰ। ਯਾਰ ਤੇਰੀ ਵੋਇਸ ਨਹੀਂ ਆਉਂਦੀ ਪਈ। ਕਲੀਅਰ। ਹੈਲੋ।
ਹੈਲੋ।
ਮੈਂ ਕਹਿ ਰਹੀ ਹਾਂ। ਵੀ ਮੈਮ ਨੇ ਮੈਨੂੰ ਦੱਸਤਾ, ਐਪ ਦੇ ਬਾਰੇ।
ਅੱਛਾ। ਠੀਕ ਮੈਨੂੰ ਵੀ ਦੱਸਦੀ ਫੇਰ।
ਹਾਂ- ਹਾਂ ਕੋਈ ਨਾ। ਮੈਂ ਤਾਂ ਹੀ, ਤਾਂ ਤੈਨੂੰ ਕੋਲ ਕੀਤਾ ਸੀ।
ਅੱਛਾ।
ਹੁਣ ਤੇਰੇ ਤੋਂ ਟਾਸਕ ਪੂਰੇ ਹੋ ਜਾਣਗੇ ਯਾਰ।
ਅੱਛਾ, ਦੇਖੋ ਕਿੰਨੇ ਹੁੰਦੇ ਨੇ ਪਰ ਇੱਕ। ਕ ਜਰਾਟਾ ਇੱਕ ਕਿਵੇਂ ਆ ਟਾ- ਨਹੀਂ ਬਾਈਸ ਵਾ ਹੈ। ਮੈਂ ਇੱਕੀ ਚ ਜੀਰੋ ਮਿਲਗੇ। ਮਿਲਾਕੇ ਯਾਰ ਉਹ ਕੋਲ ਵੀ ਨੀ ਹੋਈ ਏ। ਐਵੇਂ ਜੀਰੋ ਲੱਗਦੇ ਰਹਿੰਦੇ ਨੇ।
ਫੇਰ ਮੇਰੇ ਨਾਲ ਕੀ ਹੋਇਆ?
ਫੇਰ ਆ ਹੀ ਹੋਇਆ ਹੋਏਗਾ। ਨਹੀਂ ਤਾਂ ਕੋਲ ਵੀ ਨੀ ਲੱਗੀ ਸਿੱਧਾ ਹੀ ਡਰੈਕਟ ਜੀਰੋ।
ਅੱਛਾ।
ਹਾਂ। ਹੁਣ ਆਹ, ਬਾਈਵਾਂ ਚੱਲਦਾ ਪਿਆ।
ਅੱਛਾ ਜੀ!
ਹਾਂ।
ਬਾਈ ਯਾਰ ਪਤਾ ਕਿਆ?
ਹੂੰ।
ਪਤਾ ਨੀ ਯਾਰ ਕੋ, ਕੀ- ਕੀ ਚੱਕਰ ਸੀ। ਕੱਲ ਮੁੰਡਾ ਨਾ ਮੈਨੂੰ ਇਹੀ ਕਹਿ ਰਿਹਾ ਸੀ, ਕੀ ਹੋ ਗਿਆ? ਕਿਹਾ ਤੁਹਾਡੇ ਕੋਲ ਗ਼ਲਤੀ ਤੋਂ ਕੋਲ ਮਿਲ ਨੀ। ਤੁਸੀਂ ਮੇਰੇ ਨਾਲ। ਗੱਲ ਕਰੋ ਮੈ ਖਾ ਐਣੀ ਵਿਹਲੀ ਆ ਕਿਆ ਮੈਂ। ਜਿਦੇ ਨਾਲ ਸਾਨੂੰ ਗੱਲ ਕਰਨੀ ਆ। ਉਹ ਗੱਲ ਨੀ ਕਰਦੇ? ਮੈਂ ਕਿਹਾ ਜਿਾਦੇ ਨਾਲ ਸਾਨੂੰ ਗੱਲ ਕਰਨੀ ਆ। ਉਹ ਗੱਲ ਨੀ ਕਰਦੇ, ਹੋਰ ਐਵੇਂ ਸੀ ਰੋਏ ਪੈਣੇ ਨੇ।
ਉਹੀ ਤਾਂ।
ਹੋਰ ਦਸ ਯਾਰ ਸਮਨ। ਯਾਰ ਪਾਣੀ ਵੀ ਇੰਨਾ ਠੰਡਾ ਆ ਰਿਹਾ। ਮੰਮੀ ਕਹਿ ਰਹੀ, ਗਰਮ ਪਾਣੀ ਥੋਣਣਾ ਚਲਾਵਾਂਗੇ, ਤੇਰੇ ਵਾਸਤੇ ਨਹਿਲੇ
ਯਾਰ ਕੁਛ ਬਾਅਰੀ ਚ ਪੜ ਕੇ ਪਾਣੀ ਬਹੁ ਪਾਣੀ ਬਹੁਤ ਹੀ ਠੰਢਾ ਆਤਾ ਹੈ।
ਹੂੰ, ਇਹ ਤੋ ਹੈ।
ਹੂੰ।
ਪਾਣੀ ਤਾਂ ਬੂਟ ਠੰਡਾ ਆਂਦਾ ਯਾਰ।
ਆਜ ਧੁੱਪ ਨਿਕਲੀ ਹੈ, ਪਰਸੋਂ ਕੀ।
ਸਹੀ ਗੱਲ ਐ ਪਤਾ ਲੱਗਿਆ
ਕਿਆ
ਕੋਲ ਇਹ ਬਾਈ ਉਹ ਬਾਈ ਨੂੰ ਦਿੱਤਾ ਸੀ ਨਾ ਨੰਬਰ ਤਾਂ ਭਾਈ ਨੇ ਗਾਲੀਆਂ ਦੇਦੀ ਹੁਣ ਨੀ ਕਰੇਗਾ
ਅੱਛਾ
ਯਾਰ ਜੇ ਪਾਪਾ ਨੂੰ ਦਿੰਦੇ ਫਿਰ ਤੂੰ ਪਤਾ ਹੀ ਆ ਜੇ ਤੂੰ ਪਤਾ ਨੀ ਕਾਹਾਂ ਐੱਸ ਐੱਚ ਓ ਪਹੁੰਚ ਜਾਂਦੇ ਨੇ ਫਿਰ ਸਾਡੇ ਤੋਂ ਜੂਤ ਬੱਜਦੇ ਉਹ ਅਲੱਗ
ਹੋਰ ਕਿਆ ਹੋਰ
ਸ ਹੋਰ ਦੱਸੋ ਘਰੇ ਸਾਰੇ ਵਧੀਆ ਨੇ?
ਸਭ ਵਧੀਆ! ਤੂੰ ਦੱਸ?
ਤੂੰ ਕੀ ਕਰ ਰਹੀ ਏ?
ਕੁਛ ਨਹੀਂ। ਕੁਛ ਨੀ ਕਰ ਰਹੀ ਸੀ ਫ੍ਰੀ ਸੀ
ਮੈਂ ਵੀ ਯਾਰ ਕੁਛ ਨੀ ਕਰਦੀ ਵਿਹਲੀ ਬੈਠੀ ਸੀ ਹੁਣ ਹੁਣੇ ਸਾਂਸ ਲੀ ਹੈ ਮੈਂ ਹੁਣ
ਅੱਛਾ
ਹੁਣ ਕੱਪੜੇ ਰੱਖ ਰੀ ਆ ਨਾ ਨਾਵਾਂਗੀ ਏ ਜੋ ਕੁੱਕੜੀ ਭੁੰਨ ਲੈ ਮੈਂ ਮੈਨੂੰ ਕਹਿਦੀ ਤੁਹਾਡੀ ਪੇਮੈਂਟ ਆਈ ਆ ਮੈਂ ਕਿਹਾ ਮੈਮ ਸਾਡੇ ਪੱਲੇ ਤੋਂ ਇੱਕ ਵੀ ਰੁਪਈਆ ਨੀ ਪੜਿਆ
ਹਾਂ
ਤਾਂ ਮੈ ਕ ਸੀਗਾ ਇਹ ਐਪ ਚੰਗੀ ਐ ਮੈਂ ਸਾਕਸ਼ੀ ਨੂੰ ਵੀ ਦੱਸਦੀ ਸੀ
ਅੱਛਾ
ਤੇ ਮੈਂ ਸਾਕਸ਼ੀ ਨੂੰ ਕਹਿ ਰਹੀ ਵੀ ਤੇਰੀ ਤੀਸ ਕੋਲ ਕੌਣ ਕਰਾਵਾਂਗਾ
ਹਾਂ
ਜਹਾਂ ਮੈਂਨੇ ਤੋਂ,
ਖੁਦ ਹਮਣੇ ਆਪ ਮੈਂ ਹਮਣੇ ਖੁਦ ਆਪਣੀ ਮਸਾਂ ਕਰੀ ਐ
ਸਹੀ ਗੱਲ ਐ ਤੇਰੀ ਹੋਰ ਕਿੱਦੇ-ਕਿੱਦੇ ਨਾਲ ਹੋਈ ਹੈ
ਮੇਰੀ ਜਸਪ੍ਰੀਤ ਕੇ ਸਾਥ ਔਰ ਤੇਰੇ ਸਾਥ ਬਸ
ਜਸਪ੍ਰੀਤ ਦੇ ਨਾਲ ਕਿੰਨੀ ਹੋਈ ਐ ਤੇਰੀ
ਦਸ
ਵਧੀਆ-ਵਧੀਆ ਗੱਲ ਐ ਚਲ
ਹੋਰ
ਤਾਂ ਮੈਮ ਨੇ ਮੈਮ ਨੂੰ ਨਾ ਮੈਂ ਤੇਰੇ ਬਾਰੇ ਗੱਲ ਕੀਤੀ ਸਮਹਾ ਮੈਮ ਮੇਰੀ ਫਰੈਂਡ ਦੀ ਨਾ ਕਿਸੇ ਔਰ ਨੂੰ ਨੀ ਜਾਣਦੀ ਤੇ ਉਹ ਮੇਰੇ ਨਾਲ ਗੱਲ ਕਰਦੀ ਪਈ ਐ ਉਹ ਮੈਨੂੰ ਕਹਿੰਦੀ ਵੀ ਮੇਰੇ ਟਾਸਕ ਕਿਵੇਂ ਪੂਰੇ ਹੋ ਗਏ ਤੇਰੇ ਤੋਂ ਹੋ ਗਏ
ਹਾਂ
ਮੈਮ ਕਹਿ ਰਹੀ ਫਿਰ ਕੀ ਚੱਕਰ ਹੋ ਗਿਆ
ਹੂੰ
ਵੀ ਤੁਸੀਂ ਓਦੇ ਵੀ ਕਰਾ ਸਕਦੇ ਨੇ
ਅੱਛਾ ਤੇਰੇ ਤੇਰੇ ਤੀਹ ਕੰਪਲੀਟ ਹੋ ਗਏ ਨੇ।
ਉਹੀ ਤਾਂ ਹੋਏ ਨੇ, ਛੇ ਦਾ ਪਤਾ ਨੀ ਲੱਗਿਆ ਕਿ ਅੱਜ ਕੀ ਹੋਇਆ, ਮੈਂ ਮੈਮ ਨੂੰ ਦੱਸਿਆ। ਕਹਿੰਦੀ ਕਈ ਕੁੜੀਆਂ ਨੇ ਦੱਸਿਆ ਮੈਨੂੰ ਇਸ ਬਾਰੇ।
ਹੂੰ,
ਮੈਮ ਕਹਿ ਰੀ ਕੋਈ ਨਾ ਚੈੱਕ ਕਰ ਲਾਂਗੇ, ਅਗਰ ਤੁਹਾਡੇ ਕੋਲੋਂ ਕੋਲ ਮਿਲੀ ਐ।
ਹਾਂ,
ਤੁਹਾਨੂੰ ਓਦੇ ਵੀ ਨੰਬਰ ਮਿਲ ਸ ਜਾਗੇ ਕਾ, ਇਹ ਕਿਹੜੀ ਬੜੀ ਗੱਲ ਨੀ ਆ, ਉਹ ਚੈੱਕ ਕਰਾਂਗੇ ਯਾਰ ਸਾਰੀ ਚੀਜ਼ਾਂ। ਤਾਂ ਕੋਸ਼ਿਸ਼ ਕਰੋ ਵੀ ਪੰਜਾਬੀ ਚੀ ਗੱਲ ਕਰੋ, ਜਿਵੇਂ-ਜਿਵੇਂ ਕੋਈ ਵੀ ਗੱਲ ਛੇੜੋ ਤਾਂ ਪੰਜਾਬੀ ਚ ਹੀ ਕਰੋ।
ਅੱਛਾ।
ਤਾਂ ਕਰਕੇ ਕਹਿ ਰਹੀ ਸੀ ਮੈਂ, ਹੁਣ ਆਪਾਂ ਤੋਂ ਕਰ ਲਾਂਗੇ ਮੈਂ ਕਿਹਾ ਚਲੀਆ ਸਮਦ ਵੀ ਪੂਰੇ ਕਰਾ ਲਾ, ਸਾਡੇ
ਹੋਰ ਇਸ ਤੋਂ ਬਾਅਦ ਕਿਹੜੇ ਟਾਸਕ ਤੋਂ ਬਾਅਦ ਕਿਹੜਾ ਟਾਸਕ ਆਣਾ ਅਗਲਾ?
ਟ੍ਰਾਂਸਲੇਸ਼ਨ ਕਹਿ ਰਹੇ ਸੀ ਮੈਮ।
ਅੱਛਾ।
ਤੂੰ ਨਾ ਮੇਰੀ ਬਾਤ ਸੁਣ, ਜਿਵੇਂ ਤੇਰੇ ਤੀਹ ਹੋ ਜਾਂਦੇ ਨੇ, ਮੈਮ ਸਕਰੀਨ ਸ਼ੋਟ ਭੇਜਦੀ ਮੈਮ ਮੇਰੇ ਤੀਸ ਹੋਗੇ ਨੇ। ਅੱਗੇ ਟਾਸਕ ਬਤਾ ਦੋ ਮੈਮ ਨਾ ਤੇਰਾ ਲਿਸਟ ਨਾਮ ਚੜਾ ਦੇਗੇ ਮੈਮ ਨੇ ਮੇਰਾ ਵੀ ਚੜਾ ਦਿੱਤਾ
ਅੱਛਾ।
ਆਪਾਂ ਦੀ ਕੋਲ ਟਿੱਕ ਹੋ ਗਈ ਤਾਂ ਨਾ ਤੂੰ ਮੇਰੇ ਨਾਲ ਨਾ ਮਤਲਬ ਦੋ ਕੋਲਾ ਹੋ ਜਾਵੇ ਅਗਰ ਤੀਸ ਤੱਕ ਤਾਂ ਤੂੰ ਮੇਰੇ ਨਾਲ ਦੋ ਕੋਲਾ ਕਰ ਲਵੇ ਫਿਰ ਮੈਂ ਮੰਦਿਰ ਜਾਣਾ।
ਜਾਣਾ ਮੰਦਰ ਤੋਂ ਚਲੀ ਜਾਏ।
ਨਹੀਂ ਹੁਣ ਮੈ ਨਾਂਣਾ ਵੀ ਐ ਨਾ ਤਾਂ, ਤਾਂ ਕਰਕੇ ਕਹਿ ਰਹੀ ਆ।
ਹਾਂ।
ਹੁਣ ਤੇਰੀ ਦੋ ਹੋ ਜਾਵੇ, ਮੈਂ ਸਮਾਨ ਵੀ ਬਣਾਣਾ। ਮੰਮੀ ਪਤਾ ਨੀ ਕਿੱਥੇ ਗਈ?
ਅੱਛਾ।
ਤਾਂ ਮੰਮੀ ਤੋਂ ਸ਼ਾਇਦ ਚੱਕੀ ਜਾਂਏ।
ਹੋਰ?
ਤਾਂ ਤਾਂ ਕੇ ਹੋਰ ਦੱਸੋ, ਕੀ ਕਰ ਰਹੇ?
ਕੋਛ ਨੀ।
ਉਹ ਕਹਿ ਬਾਰ ਵਾਰੀ ਯਾਰ ਕੋਲੀ ਨੀਚੇ ਗਿਰੀ ਪਏ, ਮੇਰੇ ਦਿਮਾਗ ਚੱਲ ਗਿਆ ਯਾਰ ਸੁ ਯਾਰ ਪਤਾ ਵੈਂ, ਕੋਈ ਵੀਤੇ ਵੇਖ ਕੇ ਨਾ ਰਾਜੀ ਨਹੀਂ ਐ, ਅੱਜ ਕੱਲ੍ਹ ਦੇ ਟਾਈਮ ਵਿੱਚ।
ਹੋਰ ਕਯਾ।
ਯਾਰ ਅੱਜ ਮੈਂ ਕੱਪੜੇ ਧੋਤੇ, ਤਾਂ ਨਾ ਇਹ ਨਾ ਬਾੜੇ ਚ ਵੀ ਉਹ ਲੈ ਕੇ ਜਾਂਦੇ ਨੇ ਸਾਡੇ ਘੱਰੇ ਤਾਂ ਡੰਗਰਾਂ ਕੋਲ ਨਾ ਉਹ ਹੈ ਮਤਲਬ ਕਿ ਮੱਛਰਾਂ ਤੇ ਲਾਂਦੇ ਸੀ। ਤਾਂ ਮਾਰਚਿਸ ਲਈ ਜਾਂਦੇ ਨੇ ਮਚ ਲੰਦਰ ਦਿੰਦੇ
ਅੱਛਾ।
ਦੇਖਿਆ ਸੀ ਵੈਸ਼ਨਦੀਪ ਤੇ ਤੋਂ ਉੱਪਰ ਹੋ ਗ ਪਤਾ ਲੱਗਿਆ ਤੂੰ
ਕੇ
ਬਈ ਅੱਠ ਮਿੰਟ ਤੋਂ ਉੱਪਰ ਟਾਈਮ ਹੋ ਗਿਆ। ਤੇ ਆਪਾਂ ਸੋਚਦੇ ਰਹਿੰਦੇ ਨਾ, ਕੀ ਗੱਲ ਕਰਨੀ ਐ ਕੀ ਗੱਲ
ਹ-ਹਾਂਂ।
ਤਾਂ ਹਾਲੇ ਤੱਕ ਪੰਜ ਤਿੰਨ ਤੇ ਹੀ ਪਹੁੰਚੇ ਹੋਨੇ। ਹਨਾ ਇਹ ਗੱਲ ਹੁੰਦੀ ਏ ਨਾ।
ਯਾਰ ਕੋਈ ਗੱਲ ਹੀ ਨੀ ਯਾਦ ਆਉਂਦੀ ਟੈਮ-ਟੈਮ ਤੇ।
ਹੂੰ ਭੋਂਕਦੇ ਰਹਾਂਗੇ ਪਾਗਲਾਂ‌ ਦੀ ਤਰ੍ਹਾਂ।
ਹੋਰ।
। ਹੁਣ ਮੈਂ ਸਮਾਨ ਤੋਂ ਬਣਾ ਲਵਗੀ ਇਹਨਾ ਮੰਮੀ ਆਵੇ
ਹੂੰ।
। ਹੋਰ ਦੱਸ ਫਿਰ ਸਮਰ ਤੈਨੂੰ ਤਾਂ ਨੀ ਕੁਛ ਕਹਿੰਦੀ ਨਹੀ ਨਾ ਮੁੁਸਕਾਨ ਮੇਰੇ ਬਾਰੇ ਕਦੇ ਵੀ?
ਨਹੀਂ ਮੇਰੀ ਤਾਂ ਉਹਦੇ ਨਾਲ ਗੱਲ ਹੀ ਨਹੀਂ ਹੁੰਦੀ।
ਨਹੀਂ ਕੋਲਜ ਟਾਈਮ ਤੇ।
ਨਹੀਂ, ਨਹੀਂ।
ਯਾਰ ਇਹ ਵੀ ਚੱਕਰ ਚਕਰ ਇਹ ਨਾ ਇਹ ਫੋਨ ਨਾ ਐਂ ਇਹ ਐਪ ਨਾ ਐਂਡਰੋਇਡ ਵਿੱਚ ਹੀ ਚੱਲਦੀ ਹੈ। ਆਈਫੋਨ ਤੇ ਨਹੀ ਚੱਲਦੀ ਤਾਂ ਨਾ ਮੈਂ ਆਪਣੇ ਭੈਣ ਨੂੰ ਕਰ ਲੈਂਦੀ ਐਡ ਫਿਰ
ਅੱਛਾ।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
ਐਡ ਵੀ ਨਹੀਂ ਹੈਗਾ
ਸਹੀ ਹੋ ਜਾਏਗਾ ਯਾਰ, ਚਲੋਂ ਯਾਰ ਆ, ਤੂੰ ਟਿਊਸ਼ਨ ਵਗੈਰਾ ਵੀ ਪੜ੍ਹਾਉਂਦੀ ਹੈਗੀ
ਹੈਲੋ।
ਤੂੰ ਟਿਊਸ਼ਨ ਵੀ ਪੜ੍ਹਾਉਂਦੀ ਐ, ਤੂੰ? ਤੂੰ ਪੜਾਂਦੀ ਐ?
ਨਹੀਂ ਮੈਂ ਨਹੀਂ ਪੜਾਉਂਦੀ।
ਹੈਂ।
ਨਹੀਂ, ਨਹੀਂ ਮੈਂ ਨੀ
ਯਾਰ ਸਾਡ ਯਾਰ ਸਾਡੇ ਨਾਲ ਦੀ ਕਈ ਕੁੜੀਆਂ
ਹੈਲੋ।
ਪਰ ਮੈਂ ਕਹਿ ਰਹੀ ਹਾਂ ਕੀ ਹੋ ਰਿਹਾ ਆਵਾਜ਼ ਨਹੀਂ ਆਂਦੀ ਪਈ।
ਪਤਾ ਨੀ ਸ਼ਾਇਦ ਨੈਟਵਰਕ ਇਸ਼ੂ ਹੁੰਦਾ ਹੋਏਗਾ।
ਤੁਹਾਨੂੰ ਹੋਰ ਕੋਈ ਕੰਮ ਨੀ ਹੈਗਾ।
ਹਮ।
ਹੈਲੋ।
ਹੈਲੋ।
ਸਮਰ ਆਵਾਜ਼ ਨਹੀਂ ਆਉਂਦੀ ਪਈ ਤੇਰੀ।
ਯਾਰ ਪਤਾ ਨੀ ਨੈਟਵਰਕ ਇਸ਼ੂ ਹੋਈ ਜਾਂਦਾ। ਅੱਜ ਜ਼ਿਆਦਾ ਹੀ ਹੁੰਦਾ ਪਿਆ, ਅੱਜ ਜ਼ਿਆਦਾ ਹੀ ਹੁੰਦਾ ਪਿਆ ਅਵਾਜ ਤੇ ਵਾਈਫਾਈ ਵੀ ਚੱਲਦਾ ਪਿਆ।
ਯਾਰ ਪਤਾ ਕੀ ਹੋਇਆ ਮੇਰੀ ਨਾ ਇੰਸਟਾ ਪਤਾ ਨਹੀਂ ਕਿਵੇਂ ਖੁੱਲ੍ਹਾ ਰਹਿ ਗਿਆ
ਹਮ।
ਹੈਂ ਤੇ ਮੇਰੇ ਕੋਲ ਤੇ ਨਾ ਮਹਿਕ ਦੀ ਕੋਲ ਆਈ।
ਅੱਛਾ।
ਤਾਂ ਮੇਰਾ ਬਾਈ ਕਹਿਣ ਲੱਗਿਆ। ਕੀ ਫੋਨ ਆ ਰਿਹਾ ਦੀਦੀ ਕਾ ਵੀ ਫੋਨ ਉਠਾ ਲੈ। ਉ ਓਦਾਂ ਫੋਨ ਕੱਟ ਗਿਆ ਫਿਰ ਤੈਨੂੰ ਪਤਾ ਹੀ ਇਨ ਕੇ ਅੰਦਰ ਬਹੁਤ ਬੜੀ ਬਿਮਾਰੀ ਆ ਫੋਨ ਛੇੜਨੇ ਕੀ।
ਆਹੋ।
ਵੀ ਇਹ ਨੀ ਹੈ ਵੀ ਫੋਨ ਕੱਟ ਗਿਆ ਕਿਸੇ ਦਾ ਵੀ ਵਹੀ ਫੋਨ ਪੜਿਆ ਰਹਿਣ ਦਿਓ।
ਹਮ।
ਫਿਰ ਇੰਸਟਾ ਖੁੱਲਾ ਪਿਆ ਸੀ। ਸ਼ੁਕਰ ਯਾਰ ਉਹਦਰ ਧਿਆਨ ਨੀ ਗਿਆ ਸਮਰ ਵਰਨਾ ਬੇਟੇ ਮੈਂ ਹੁਣ ਤੈਨੂੰ ਫੋਨ ਤੇ ਗੱਲ ਕਰਨ ਦੀ ਨੀ ਨਜ਼ਰ ਆਉਣੀ ਸੀ। ਹੋਰ ਦਸ ਸਮਰ ਕਹਾ ਯਾਰ ਤੂੰਹੀ ਮੈਂ ਤੈਨੂੰ ਦੱਸਿਆ ਸੀ ਗਾ
ਹਾਂ।
ਬਸ ਅੰਗੇਜਮੈਂਟ ਤੋਂ ਬਾਅਦ ਵੀ ਆਈ ਡੀ ਵੀ ਬੰਦ ਹੋ ਜਾਣੀ ਮੇਰੀ ਉਥੋਂ ਬਾਅਦ ਮੈਂ ਆਪਣੀ ਆਪਣੇ ਨਾਂ ਦੀ ਆਈ ਡੀ ਚਲਾਵਾਂਗੀ ਫਿਰ ਭਾਈ ਨੂੰ ਕੋਲੈ ਉਹ ਕਰ ਲਾਂਗੀ ਨਾ ਕੀ ਕਰਦੇ ਨੇ
ਕਿ
ਇਹ ਬਾਈ ਨੂੰ ਐਡ ਕਰ ਲੈਂਦੇ ਕਈ ਸ਼ੋ
ਅੱਛਾ
ਤਾਂ ਕਰਕੇ ਨਾ ਉਹ ਕਰ ਲਾਗੇ ਆਪਾਂ
ਹਮ
ਵੈਸੇ ਮੈਂ ਮੈਮ ਨੂੰ ਦੱਸਿਆ ਸੀ ਮੈਮ ਮੈਂਦੀ ਨਾ ਟਵ ਟਵਟੀ ਹੋ ਗਈ ਨੇ